ਹਾਂਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ -ਚਾਲ?
ਜੀ, ਵਧੀਆ -ਵਧੀਆ ਤੁਸੀਂ ਦੱਸੋ ਕੀ ਹਾਲ -ਚਾਲ?
ਬਸ ਵਧੀਆ। ਹੋਰ ਕੀ ਕਰ ਰੇ ਸੀ ਅੱਜ ਕਾੱਲ?
ਬਸ ਚੱਲ ਰਏ ਆ ਹਾਲੇ ਥੋੜਾ ਬੋਤ ਡਾਈਟ-ਵਾਈਟ ਥੋੜਾ ਜੇਆ ਆਪਣੀ ਫਿਟਨੈਸ 'ਤੇ ਕਰ ਰਏ ਆਂ ਥੋੜਾ ਫੋਕਸ ਹੁਨ। ਕਿਉਕਿ ਥੋੜਾ ਓ ਐਜ ਵਗੈਰਾ ਵੀ ਹੋ ਗਈ।
ਬੋਹੋਤ ਵਧੀਆ ਗੱਲ ਏ ਜੀ, ਕਰਨਾ ਚਾਹੀਦਾ ਬਿਲਕੁਲ ਜਰੂਰ।
ਹਾਂ ਯਾਰ ਫਿਟਨੈਸ ਬੋਤ ਜਰੂਰੀ ਐ ਆ, ਪੈਲੇ ਨਾਲੋ ਥੋੜਾ ਤੇ ਨਾਲੇ ਵੇਟ ਵੀ ਲੋਸ ਹੋ ਗਿਆ ਮੇਰਾ ਤੇ ਹੁਣ ਮੈ ਥੋੜਾ ਗੇਨ ਕਰਨ ਦੀ ਸੋਚ ਰੇਆਂ, ਫਿਟਨੈਸ-ਫਿਟਨੈਸ ਥੋੜੀ ਐਕਸਸਾਈਜ ਵਗੈਰਾ ਕਰਨ ਦੀ ਸੋਚ ਰੇਆਂ।
ਹਾਂਜੀ ਓ ਤਾਂ ਗਰਮੀ ਦਾ ਸੀਜਨ ਐ ਨਾ ਥੋੜਾ ਤਾਂ ਕਰਕੇ ਏਦੇ ਨਾਲ ਵੇਟ ਘੱਟ ਜਾਦੈ, ਗਰਮੀ ਕਰਕੇ। ਥੋੜਾ ਮੌਸਮ ਸਈ ਹੋ ਜਾਏਗਾ, ਅੱਗੋ ਬਾਰਿਸ ਆ ਜਾਣਗੀਆਂ ਫੇਰ ਠੀਕ ਹੋ ਜਾਏਗਾ ਮੌਸਮ।
ਬਸ-ਬਸ ਫੇਰ ਕਿ ਏ ਨੈ ਹਾਂਜੀ ਗਰਮੀ ਦੇ ਵਿੱਚ ਫਿਰ ਕੀ ਏ ਥੋੜੀ ਡਾਇਟ ਵਾਈਟ ਵੀ ਫੋਲੋ ਨੀ ਕਰ ਪਾਂਦੇ ਨੀ ਆਂਦਾ। ਸਰਦੀਆਂ 'ਚ ਫੇਰ ਵੀ, ਵੀ ਥੋੜਾ ਵਧੀਆ ਡਾਇਟ ਹੋ ਜਾਂਦੀ ਐ।
ਓਦਾਂ ਵੈਸੇ ਫਿਟਨੈਸ ਐ ਵੈਸੇ ਸਾਰੇਆਂ ਨੂੰ ਈ ਕਰਨੀ ਚਾਈਦੀ ਐ। ਮਤਲਬ ਮੈ ਤੇ ਪੇਰੈਂਟਸ ਨੂੰ ਵੀ ਕੈਨਾਂ ਕਿ ਯਾਰ ਫਿਟਨੈਸ ਕਰਿਆ ਕਰੋ ਬੋਹੋਤ ਜਰੂਰੀ ਏ ਫਿਟਨੈਸ ਆਪਨੀ ਭਾਵੇ ਸੈਰ ਕਰ ਲੋ ਥੋੜਾ ਪਰ ਓ ਮਤਲਬ ਕਿ ਖ਼ੈਰ ਸੈਰ ਵੀ ਜਾਦਾ ਨੀ ਕਰਦੇ ਨਾ।
ਹਾਂ ਓਈ ਤੇ ਮੈਂ ਤੇ ਕੈਨਾ ਕੀ ਨਾਮ ਏ ਬੰਦਾ ਘਰ ਬਿਜ਼ੀ ਵੀ ਹੋਵੇ ਨਾ ਜਿਆਦਾ ਤੇ ਅਪਣਾ ਘਰੋਂ ਈ ਅੱਧਾ ਘੰਟਾ ਵੀ ਕੱਢ ਕੇ ਭਾਏ ਯੋਗਾ ਈ ਕਰ ਲੇ। ਫੇਰ ਯੋਗਾ ਨਾਲ ਵੀ ਬੋਤ ਫਾਇਦਾ ਹੁੰਦਾ ਹੈ। ਜੇ ਅਗਰ ਨੀ ਹੋਏ ਤੇ ਫਿਰ ਥੋੜੀ ਜੀ ਅਪਣਾ ਵਰਕ ਕਵਰ ਕਰ ਲੇ, ਕਰ ਰਏ ਓ, ਅੱਜ-ਕਾੱਲ ਤੇ ਸੋਸ਼ਲ ਮੀਡੀਆ 'ਤੇ ਸਭ ਮਿਲ ਜਾਦੈ।
ਹਾਂਜੀ-ਹਾਂਜੀ ਟਟੋਰੀਅਲਸ ਦੀ ਵੀ ਲੋੜ ਨੀ ਪੈਦੀ। ਆਜ-ਕੱਲ ਨਾਲੇ ਆ ਵੀ ਬੜੀ ਚੀਜ ਆ ਗਈ ਐ ਕਿ ਮਤਲਬ ਮੰਨ ਲੋ ਤੁਆਡੇ ਕੋਲ ਵੇਟ ਲਿਫਟਿੰਗ ਨੀ ਹੋ ਰੀ ਤੇ ਤੁਸੀ ਯੋਗਾ ਕਰ ਸਕਦੇ ਓ, ਪਿਲਾਟੇਜ਼ ਕਰ ਸਕਦੇ ਓ। ਆਪਣੀ ਪੈਨਸਲ ਬੋਰਡ ਤੇ ਕੈਲੀਸਥੈਨਿਕਸ ਕਰ ਸਕਦੇ ਓ। ਹੋਰ ਵੀ ਬੋਹੋਤ ਸਾਰੀ ਚੀਜਾ ਨੇ
ਅਤੇ ਯੇ ਉਪਰ ਆਜ-ਕੱਲ ਦੇ ਲੋਕੀ ਇਹ ਐਦਾਂ ਕਰਦੇ ਨੇ ਨਾ ਕਿਉਕਿ ਸ਼ਭ ਨੂੰ ਆਰਾਮ ਚਾਈਦੈ ਹੁਣ। ਕਈ ਬੋਤ ਘੱਟ ਹੁੰਦੇ ਨੇ ਜੋ ਆਪਣੀ ਬੋਡੀ ਦੇ ਫੋਕਸ ਕਰਦੇ ਨੇ, ਆਪਣੇ ਬੋਡੀ ਦੇ ਬਾਰੇ ਸੋਚਦੇ ਨੇ ਕਿ ਯਾਰ ਮੈਨੂੰ ਫਿਟਨੈਸ ਕਰਨੀ ਜਰੂਰੀ ਏ, ਮੈਨੂੰ ਐਕਸਰਸਾਈਜ਼ ਜ਼ਰੂਰੀ ਏ। ਹੁਣ ਜੜੇ ਸਪੋਰਟਸ ਮੈਨ ਹੈਗੇ ਨੇ ਓਹੀ ਇੰਨਾ ਇਨਵੋਲਵ ਹੁੰਦੇ ਨੇ ਏਸ ਚੀਜਾਂ 'ਚ ਬਾਕੀ ਅਗਰ ਕੋਈ ਛੱਡ ਦਿੰਦੇ ਨੇ ਏ ਸਭ ਕੁਛ ਓਈ ਸਪੋਰਟਸਮੈਨ ਹੁੰਦੇ ਨੇ ਜੋ ਕਰਦੇ ਨੇ ਆਰ ਐ ਫਿੱਟ ਕਰਨੈ, ਖੇਲਨੈ ਵਗੈਰਾ ਕਰਨੈ, ਹੁਨ ਐਹੀ ਏ, ਫਿਟਨਸ ਬੋਤ ਜਰੂਰੀ ਏ, ਬੋਤ
ਤਿਗਰੀ ਦੇ ਲੀ ਜਿਨਾ 'ਚ ਬੋਹੋਤ ਜਿਆਦਾ ਫਿਟਨੈਸ ਦੀ ਲੋੜ ਪੈਂਦੀ ਏ ਜ
ਬਿਲਕੁਲ ਫੁਟਬਾਲ ਹੋ ਗਿਆ ਰਗ ਹ ਰਗਬੀ ਰਗਬੀ ਹੋ ਗਿਆ, ਆਪਣਾ ਕਿ ਨਾਮ ਏ ਬੈਡਮਿੰਟਨ ਹੋ ਗਿਆ ਹੈਦੇ ਵਿੱਚ ਬੋਤ ਵਧੀਆ। ਹੂਨ ਲੱਗੇ ਹੁੰਦੇ ਓ ਕਈਆਂ ਕਈ ਵਰਕਆਊਟ ਹੁੰਦੇ ਨੇ, ਕਈ ਐਕਸਰਸਾਈਜ਼ਾਂ ਹੋਂਦੀ, ਕਈ ਯੋਗਾ ਹੋਂਦੇ ਨੇ, ਆਪਣ ਘਾਰ ਅੱਧੇ-ਅੱਧੇ ਘੰਟੇ ਵੀ ਕਰੀਏ ਡੇਲੀ ਰੋਟੀਨ 'ਚ ਯੂਜ ਕਰ ਕਰੀਏ ਨਾ ਦੋ-ਤਿੰਨ ਮਿੰਨ੍ਹੇ 'ਚ ਬੋਹੋਤ ਇੰਪਰੂਵਮੈਂਟ ਆਂਦਾ ਏ ਬੋਹੋਤ। ਬੋਹਤ ਫਰਕ ਔਰ
ਕੰਸਿਸਟੈਂਸੀ ਹੋਂਦ ਹੁੰਦੀ ਏ ਬਸ, ਅਗਰ ਓ ਪਸੀਨਾ ਇਨਟੇਨ ਰੱਖੀ ਫੇਰ ਤੇ ਓ ਚੀਜ਼ ਹੋ ਜਾਣੀ ਏ ਨਿੱਤ ਨੀ ਆਓਣੀ।
ਫਿਰ ਫਿਟਨੈਸ ਬੋਹਤ ਜ਼ਰੂਰੀ ਦੇਖੋ ਫਿਟਨੈਸ ਹੋਏਗੀ ਨਾ ਬੰਦੇ ਦੀ ਓਦੇ ਉੱਤੇ ਨਾ ਓਦੀਂ ਪਰਸਨੈਲਿਟੀ ਅਲੱਗ ਈ ਦਿਖੇਗੀ ਓਦੀਂ ਬੋਡੀ ਲੈਂਗਵਏਜ ਈ ਅਲੱਗ ਦਿਖੇਗੀ। ਓਂਦੇੰ ਓਂਦੇੰ ਉੱਤੇ ਪਾਏ ਕੱਪੜੇ ਵਗੈਰਾ ਬਿਲ ਕੁਲ ਓ ਮੇਨੂੰ ਅੱਲਗ ਅਲੱਗ ਹੀ ਕੁਆਲਿਟੀ ਦਿਖੇਗਾ ਉਹ ਅਲੱਗ ਹੀ ਮਤਲਬ ਡਿਸਿਪਲੀਨ ਚ ਦਿਖੇਗਾ ਬਿਲਕੁਲ।
ਹਾਂਜੀ-ਹਾਂਜੀ ਡਿਸਪਿਲਨ ਤਾਂ ਬੋਹਤ ਜ਼ਰੂਰੀ ਹੁੰਦਾ ਗੇਮ ਦੇ ਅੰਦਰ। ਡਿਸਿਪਿਲਨ ਨੀ ਹੁੰਦਾ ਫਿਰ ਤੇ ਓਦੇ ਬਿਨਾਂ ਕੁਛ ਮਤਲਬ ਈ ਨੀ ਐ। ਐ ਨੀ ਕਿ ਇਨਸਾਨ ਗਯਾ ਗਰਾਊਂਂਡ ਤੇ। ਪਜਣ ਦੀ ਜਗ੍ਹਾ ਓ ਐਵੇਂ ਕੁਛ ਕੁੰਮ ਫਿਰ ਕੇ ਆ ਗਯਾ ਨਾ।
ਹੂ ਉਈ ਤਾਂ ਮਤਲਬ ਬੋਹਤ ਚੇਂਜਿਸ ਲਯਾ ਦਿੰਦੀ ਏ ਫਿਟਨੈਸ ਆਪਣੇ ਸਗੋ ਆਪਣੇ ਜੋ ਬੋਡੀ ਚ ਫਿਟਨਸ ਮਤਲਬ ਫਿੱਟ ਹੋਏਂਗੇ ਨਾ ਬੰਦਾ। ਕੁਛ ਵੀ ਕਰ ਸਕ ਕਿੰਨੀ ਐਕ ਐਕਟਿਵ ਰੈਂਦਾ ਬਿਲਕੁਲ ਐਕਟਿਵ ਰੈਂਦਾ ਜੇੜਾ ਵੀ ਕੰਮ ਕਰਾ ਲੋ ਕੁਛ ਜਿਤਾ ਲੋ ਥੱਕਦਾ ਵੀ ਨੀ।
ਓ ਵੀ ਕਾਰਡੀਓਵੈਸਕੂਲਰ ਡਿਸੀਜ਼ਿਸ ਹੋਣ ਦੇ ਚਾਂਸਿਸ ਵੀ ਘੱਟ ਨੇ।
ਘਰ ਹੂੰਦੇ ਨੇ ਬਿਲਕੁਲ-ਬਿਲਕੁਲ ਉਈ ਤੇ ਨਾ ਬੋਤ ਜ਼ਰੂਰੀ ਏ ਅਪਣੇ ਬੋਤ ਐਕਸਰਸਾਈਜ਼
ਨੇ ਅੱਜ-ਕੱਲ੍ਹ ਲੋਕਾਂ ਨੂੰ ਵੈਸੇ ਵੀ ਛੋਟੀ-ਛੋਟ ਕੀ ਏਸ ਅੰਦਰ ਈ ਉਹ ਦੇਖਿਆ ਜਾਏ ਤੇ ਹਾਰਟ ਅਟੈਕ ਵਗੈਰਾ ਆ ਰਹੇ ਨੇ। ਸਰਵਿਸ ਦੇ ਅਕੋਡਿੰਗ
ਓਈ ਤੇ ਓ ਖਾਣਾ-ਪੀਣਾ ਸਭ ਓਂਦੇ ਨਾਲ ਹੋਦਾ ਹੈ ਆਪਣਾ ਡਿਸੀਪਲੀਨ ਚ ਨਹੀਂ ਰੈਣਾ ਆਪਣਾ ਰਸੋਣ ਦਾ ਟਾਈਮ ਨੀ ਪਤਾ।
ਹਾਂਜੀ-ਹਾਂਜੀ ਓ ਲਾਈਫ ਸਟਾਈਲ ਵੀ ਬਦਲ ਗਯਾ ਨਾ ਪੂਰਾ ਲੋਕੀ ਰਾਤੀ ਲੇਟ ਸੋਣ ਲੱਗਗੇ। ਟ੍ਰੈਂਡ ਸਮਝਣ ਲੱਗ ਏ।
ਕਿਸ ਟਾਈਮ ਬੋਡੀ ਨੂੰ ਕਿਸ ਦੀ ਜ਼ਰੂਰਤ ਏ ਕੀ ਦੇਣਾ ਬੋਡੀ ਨੂੰ ਕੀ ਖਾਣਾ ਕੀ ਨੀ ਖਾਣਾ ਕੇੜੀ ਚੀਜ਼ ਜ਼ਰੂਰੀ ਏ ਕੋਲਡ-ਡਰਿੰਕ ਵਗੈਰਾ ਕੀ ਏ ਕੁਛ ਵੀ ਨੀ ਐ‌ ਬੋਸ ਸਰੀਰ ਖ਼ਰਾਬ ਕਰਦੀ ਪਈ ਐ ਕੋਲਡ ਡਰਿੰਕ ਅੱਜ ਬੱਚਿਆਂ ਨੂੰ ਦੇਖ ਲਵਾਂ ਛੋਟੇ-ਛਟੇ ਬੱਚੇ ਕਿ ਨਾਮਂ ਰੈਡ-ਰੈਡ ਬੂਲ ਲੈ ਲੈ ਕੇ ਸਟਰਿੰਗ ਲੈ-ਲੈ ਕੇ ਆਪਣੇ ਫੋਟੋ-ਵੋਟੋ ਪਾਂਦੇ ਰੈਂਦੇ ਨੇ ਦਿਖਾਂਦੇ ਰੈਂਦੇ ਕੁਛ ਵੀ ਨੀ ਬੋਡੀ ਬਾਡੀ ਬੋਡੀ ਖਰਾਬ ਕਰ ਰੀ ਓ। ਐਸ ਤੋਂ ਵਧੀਆ ਆਪਣਾ ਫਿਟਨੈਸ ਤੇ ਧਿਆਨ ਦੋ ਆਪਣਾ ਇੱਕ ਘੰਟਾ ਤੇ ਕੱਢੋ ਕਮ ਸੇ ਕਮ ਪੂਰਾ।
ਨਹੀਂ ਐ ਸੋਫਟ ਡਰਿੰਕਸ ਸਰਕਾਰ ਵਾਲੀ ਨੈਟ ਡ੍ਰਿੰਕਸ ਕੈਫੀਨ ਹੁੰਦਾ ਐਨ ਅੰਦਰ ਬੋਹਤ ਪਿੱਪਲ ਗਲਤ ਇਫੈਕਟ ਪਾਂਦੀ ਏ ਦਿਮਾਗ ਤੇ ਔਰ ਕੌਫੀ ਤੋਂ ਟੈਮ ਟਾਈਮ ਜਾਦਾ ਕੈਫੀਨ ਹੁੰਦਾ ਔਰ ਇੰਨਾ ਕੈਫੀਨ ਕੰਜ਼ਊਮ ਨੀ ਕਰਨਾ ਚਾਇਦਾ ਇੱਕ ਇਨਸਾਨ
ਏਕ ਇਨਸਾਨ ਓਈ ਤੇ ਮੈਂ ਤਾਂ ਮੈਂ ਤੇ ਓ ਮੈ ਹਾਂ ਹੁਣ ਕੌਫੀ ਵੀ ਮੈਂ ਕਿਹਾ ਮੈਂ ਹਫ਼ਤੇ ਚ ਇੱਕ ਯਾ ਦੋ ਵਾਰ ਯੂਜ ਕਰਨਾ ਵਾ ਜ਼ਿਆਦਾ ਨਹੀਂ ਕਰਨਾ ਹੈ ਬਲੈਕ ਕੌਫੀ
ਨਹੀਂ ਕਾੱਫੀ ਤੇ ਅੱਛੀ ਏ ਬਲੈਕ ਕੌਫੀ ਪੀਓ ਕੋਈ ਦਿੱਕਤ ਨੀ ਐ ਬੋਹਤ ਵਧੀਆ ਗੱਲ ਐ।
ਬਾਕੀ ਮੈਂ ਤੇ ਦੇਖੋ ਜੋ ਵੀ ਮੇਰੇ ਮੈਨੂੰ ਜੋ ਵੀ ਮਿਲਦਾ ਜੋ ਵੀ ਮੇਰੇ ਨਾਲ ਡਿਸਕਸ ਕਰਦਾ ਨਾ ਫਿਟਨੈਸ ਦੇ ਬਾਰੇ ਮੈਂ ਤਾਂ ਐਹੀ ਕਹਿੰਦਾ ਬਈ ਕੁਛ ਵੀ ਹੋ ਜਾਏ ਆਪਣੇ ਚੌਵੀ ਘੰਟੇ ਤੋਂ ਇੱਕ ਘੰਟਾ ਆਪ ਨੂੰ ਫਿਟਨੈਸਸਤੇ ਆਪਣੀ ਬੋਡੀ ਨੂੰ ਦੇਓ। ਕੁਛ ਵੀ ਹੋ ਜਾਏ ਆਪ ਕਿੱਥੇ ਵੀ ਹੋ ਭਾਵੇਂ ਆਪ ਕਿਹੜੀ ਵੀ ਜਗਾ ਹੋ ਆਪ ਘਰ ਤੋਂ ਬਾਹ ਵੀ ਹੋ ਆਪ ਰੂਮ ਨਾਲ ਲੈ ਰਹੇ ਹੋ ਕਿੱਧਰ ਵੀ ਰਹਿ ਰਹੇ ਹੋ ਪਰ
ਫਿਟਨੈਸ ਦਾ ਕੀ ਡਾਇਰੈਕਟਲੀ ਲਿੰਕ ਦਿਮਾਗ ਨਾਲ ਵੀ ਪੈਂਦਾ ਹੈ ਜੇ ਤੁਸੀਂ ਆਪ ਫਿੱਟ ਰਹਿੰਦੇ ਹੋ ਨਾ ਫਿਰ ਉਸ ਤੋਂ ਬਾਦ ਤੁਹਾਡਾ ਸਾਈਕੋਲੋਜੀ ਵੀ ਜਿਹੜੀ ਆ
ਅਰੇ ਹਾਂ ਬਿਲਕੁਲ ਚੇਂਜ ਹੋ ਜਾਂਦੀ ਸਾਈਕਲੋਜੀ ਮਤਲਬ ਐ ਮਨ ਲੋ ਅਪ ਆਪ ਨੂੰ ਨਾ ਨੈਗੇਟਿਵ ਕੁਛ ਸੋਚ ਨੈਗੇਟਿਵ ਥਿੰਕਿੰਗ ਆਂਦੀ ਨੀ ਜਦੋਂ ਆਪਾਂ ਫਿੱਟ ਰਹਿੰਦੇ ਹਾਂ ਨਾ ਬਿਲਕੁਲ ਆਪਣੇ ਆਪ ਮਿਰਰ ਅਸੀ ਦੇਖ ਰਹੇ ਆ ਯਾਰ ਮੈਂ ਫਿਟ ਹਾਂ ਬਿਲਕੁਲ।
ਚਲੋ ਇੱਕ ਚੀਜ਼ ਆਪਾਂ ਦਿਨ ਦੀ ਅਚੀਵ ਕਰ ਲਈਏ ਉਹੀ ਮਿੰਨੀ ਅਗਰ ਮਿਨੀ ਅਚੀਵਮੈਂਟਸ ਹੁੰਦੀਆਂ ਨਾ ਜਿਹੜੀਆਂ ਦਿਨ ਦੀ ਅਗਰ ਓ ਇਨਸਾਨ ਦੀ ਪੂਰੀ ਹੋ ਜਾਂਦੀ ਹੈ ਤੇ ਫਿਰ ਇਨਸਾਨ ਖੁਸ਼ ਰਹਿੰਦਾ ਤੇ ਸਾਨੂੰ ਦੇਖਿਆ ਜਾ ਤਾਂ ਮੈਂਟਲੀ ਪੀਸ ਵੀ ਮਿਲਦਾ।
ਉਹੀ ਤੇ ਹੁਣ ਕੀ ਨਾਮ ਹੈ ਅ ਮਿਰਰ ਵਿੱਚ ਜਿਹੜਾ ਬੰਦਾ ਦੇਖਦਾ ਆਪਣੇ ਆਪ ਨੂੰ ਯਾਰ ਮੈਂ ਫਿੱਟ ਹੈਗਾ ਵਾ ਉਹ ਮਸਤ ਲੱਗ ਰਿਹਾ ਵਾ। ਉਹ ਆਪਣੇ ਆਪ ਚ ਖੁਸ਼ ਵੀ ਰਹਿੰਦਾ ਚਲੋ ਠੀਕ ਆ ਯਾਰ ਖੁਸ਼ ਆ। ਮੈਂਟਲਿਟੀ ਵਧੀਆ ਮਤਲਬ ਨੈਗੇਟਿਵ ਨੀ ਸੋਚਦਾ ਕਦੇ ਵੀ ਪੋਜ਼ਟਿਵ ਮਤਲਬ ਕਿ ਆ ਮੈਂ ਵੀ ਕਰ ਲਾ ਮੈਂ ਵੀ ਕਰ ਲਾ ਮੈਂ ਫਿੱਟ ਹੈਗਾ ਵਾ ਮਸਤ ਆ। ਹੁਣ ਕਈ ਹੁੰਦੇ ਫਿੱਟ ਨੀ ਹੁੰਦੇ ਕਈ ਦੇ ਫੈਟ ਵੱਧ ਜਾਂਦਾ ਹੈ ਹਨਾ। ਕਿ ਨਾਮ ਏ ਕੀ ਨਾਮ ਵੇਟ ਵੱਧ ਜਾਂਦਾ ਉਹ ਪਰੇਸ਼ਾਨ ਹੀ ਰਹਿੰਦੇ ਨੇ ਫੇਰ ਉਹ। ਉਹ ਮਿਰਲ ਜੱਜਦ ਮਿਰਲ ਦੇ ਸਾਹਮਣੇ ਜਾਏਗੇ ਆਪਣੇ ਆਪ ਨੂੰ ਕੋੋਸੇਗੇ, ਆਪਣੇ ਆਪ ਨੂੰ ਨੈਗੇਟਿਵ ਸੋਚੇਗੇ, ਆਪਣੇ ਆਪ ਨੂੰ ਕੋਸੇਗੇ ਯਾਰ ਮੈਂ ਕੀ ਹੋ ਗਿਆ। ਮੈਂ ਪਹਿਲੇ ਹੀ ਕਹਿੰਦੇ ਸੀ ਯਾਰਾ ਮੇਰਾ ਫੈਟ ਨੀ ਜਾ ਰਹਾ ਏਹ ਨੀ ਹੋ ਰਹਾ। ਉਹ ਬੰਦਿਆਂ ਨੂੰ ਕੁਛ ਨੀ ਕਰਨਾ ਉਹ ਬੰਦੇ ਨੂੰ ਇੱਕ ਘੰਟਾ ਕੱਢਣਾ ਸਿਰਫ ਇੱਕ-ਇੱਕ ਅੱਧਾ ਡੇਢ ਘੰਟਾ ਕੱਢੋ ਆਪਣੇ ਡੇਲੀ ਰੋਟੀ ਦਿਨ ਚ ਯੂਜ਼ ਕਰੋ ਐਕਸਰਸਾਈਜ਼ ਕਰੋ ਫਿਟਨੈਸ ਵਧੀਆ ਵਰਕਆਊਟ ਕਰੋ।
ਸੋਚੋ ਤੇ ਮੈਂ ਦੋ, ਚਾਰ ਦਿਨ ਕਰਲਾਂ ਤੇ ਮੇਰੀ ਬੋਡੀ
ਹਾਂ ਦੋ, ਚਾਰ ਦਿਨ ਨਾਲ ਕੋਈ ਅਚੀਵ ਨੀ ਹੁੰਦੀ ਕੁਛ ਕੋਈ ਗੋਲ ਕੋਈ ਸਭ ਦੁਨੀਆ ਚ ਐਸੀ ਗੋਲ ਨੀ ਹੈ ਜੋ ਦੋ, ਚਾਰ ਦਿਨ ਵਿੱਚ ਆਪਣਾ ਅਚੀਵ ਕਰ ਲਈਏ ਸਾਲੋ ਲੱਗ ਜਾਂਦੇ ਨੇ ਯਾਰ।
ਸਾਡਾ ਸਰੀਰ ਵੀ ਦੋ, ਚਾਰ ਦਿਨ ਦਿਨ ਵਿਚ ਹੀ ਡਿਵਲਪ ਹੋ ਜਾਂਦਾ। ਅਸੀ ਵੀ ਦੋ, ਚਾਰ ਦਿਨ ਚ ਬੁੱਢੇ ਹੋ ਜਾਂਦੇ ਕਿੰਨੀ ਜ਼ਲਦੀ
ਓਈ ਤੇ ਦੋ ਚਾਰ ਦਿਨ ਦੇ ਵਿੱਚ ਤੁਸੀਂ ਹੁਣ ਕੋਈ ਹੁੰਦਾ ਨੋਨ ਵੈੱਜ ਡਾਇਟ ਲੈਰਾ। ਉਹਨੂੰ ਕਹੋ ਤੂੰ ਦੋ, ਚਾਰ ਦਿਨ ਡੋ ਡਾਇਟ ਲੈਲੈ ਨੋਨ ਵੈਜ ਦੀ ਅਗਰ ਤੇਰੇ ਗਰੋਅ ਹੋ ਜਾਏ ਤੇ। ਕਮ ਸਮਮ ਦੋ ਦੋ ਤਿੰਨ ਤਿੰਨ ਮਹੀਨੇ ਖਾਣਾ ਪਏਗਾ ਚਾਰ-ਚਾਰ ਮਹੀਨੇ ਪੂਰੀ ਡਾਈਟ। ਜਦੋਂ ਜਾ ਕੇ ਉਹ ਕੁਛ ਪ੍ਰੋਫਿਟ ਹੋਏਗਾ ਉਹ ਦੀ ਬੋਡੀ ਚ। ਪਰ ਇਹੀ ਏ ਪਰ ਕਈ ਬੰਦੇ ਕਰਦੇ ਨੀ ਹੁਣ ਦੇ
ਵਿਜ਼ੀਬਲ ਰਿਜ਼ਲਟ ਆਣ ਚ ਵੈਸੇ ਵੀ ਨਾ ਕਹਿੰਦੇ ਕਿ ਪੰਜ-ਛੇ ਮਹੀਨੇ ਲੱਗ ਲਗ ਹੀ ਜਾਂਦੇ ਨੇ ਤੇ ਕੋਈ ਕਿ ਨਾ ਕਿ ਯਾਰ ਕੋਈ ਵਿਜੀ਼ਬਲ ਰਿਜਲਟ ਨੀ ਆ ਰਿਹਾ ਬਈ ਹਾਂ ਮੈਂ ਕਰ ਤੇ ਰਿਹਾ ਮੈਂ। ਜਾ ਤੇ ਰਿਹਾ ਪਰ ਕੁਝ ਦਿਖ ਨੀ ਰਿਹਾ ਕਿ ਹਾ ਮੇਰੀ ਬੋਡੀ ਬਣ ਰਹੀ ਹੈ ਫਿਟ ਹੋ ਰਿਹਾ। ਉਹ ਵੀ ਇੰਪੇਸ਼ੈਂਸਲੀ ਲੋਕੀ ਜਿਹੜੇ ਨੇ ਬੌਤ ਜਾਦਾ ਨੇ।
ਬਹੁਤ ਜਾਦਾ ਹੈ ਬਈ ਨੱਬੇ ਦਿਨ ਦੇ ਵਿੱਚ ਦੇ ਨਾ ਬੋਡੀ ਨੱਬੇ ਦਿਨ ਦੇ ਵਿੱਚ ਤੇ ਆਪਣੇ ਸਰੀਰ ਨਾਲ ਸੈ ਪਹੁੰਚਾਉਂਦਾ ਫਿਰ ਉਸ ਤੋਂ ਬਾਦ ਜੋ ਕਿ ਤਾਂ ਫਿਰ ਉਹ ਲੱਗਦਾ ਰਹਿੰਦਾ ਧੀਰੇ-ਧੀਰੇ, ਧੀਰੇ ਹੁਣ ਤਿੰਨ ਮਹੀਨੇ ਦੀ ਹੰਦੇ ਇਹ ਕਰਨਾ ਹੀ ਪੈਂਦਾ ਬੋਡੀ ਨੂੰ ਸ਼ੇਪ ਲਿਆਉਣਾ ਪੈਂਦਾ ਏ ਤਿੰਨ ਮਹੀਨੇ
ਨਹੀਂ, ਏ ਤੇ ਬੋਤ ਜ਼ਰੂਰੀ ਏ। ਤਿੰਨ ਮਹੀਨੇ ਮੈਂ ਕੈਹਦਾ ਛੇ ਮਹੀਨੇ ਤੱਕ ਤੇ ਤੁਸੀਂ ਕੁਛ ਐਕਸਪੈਕਟ ਹੀ ਨਾ ਕਰੋ। ਅੱਖਾਂ ਬੰਦ ਕਰਕੇ, ਬਸ ਕਰੀ ਜਾਓ, ਕਰੀ ਜਾਓ, ਕਰੀ ਜਾਓ। ਬਾਦ ਵਿੱਚ ਚੋਂ ਪੁੱਛੋ, ਕਿ ਹਾਂ ਮੈਂ ਕੁੱਝ ਗਲਤ
ਬਸ, ਹੁਣ ਕਈਆ ਬੰਦਿਆਂ ਕੋਲ ਟੈਮ ਨੀ ਹੁੰਦਾ। ਬੋਲਦੇ, ਕਿ ਯਾਰ ਅਸੀਂ ਆਪਾਂ ਜੋਬ ਵਿੱਚ ਬਿਜੀ ਰੈਹਨੇ ਆਂ, ਆਪਾਂ ਘਰ ਆਂਦੇ ਹਾਂ, ਫਿਰ ਉਹ ਆਪਾਂ ਫੇਰ ਮੈਂ ਓਹਨਾਂ ਨੂੰ ਕੈਹਨਾ ਵੀ ਯਾਰ ਘਰ ਮੈਂ ਕਿਆ ਏਹਨੂੰ ਘਰ ਆਂਦੇ ਓ, ਕਿੰਨੇ ਸੱਤ ਵਜੇ ਆਂਦੇ ਓ, ਰਾਤੀ ਅੱਠ ਵਜੇ ਆਂਦੇ ਓ, ਕੋਈ ਨੀ ਅੱਠ ਨੂੰ ਇੱਕ ਘੰਟਾ ਕਰ ਲੋ ਜਾਂ ਅੱਧੇ ਘੰਟਾ ਕਰ ਲਓ, ਪਰ ਕਰੋ।
ਨਈ ਸਵੇਰੇ ਮੇਰੇ ਅਕੋਰਡਿੰਗ ਤੋਂ ਸਵੇਰ ਦੀ ਆਦਤ ਬਣਾ ਲਓ। ਸਭ ਤੋਂ ਵਧੀਆ ਸਵੇਰੇ ਜਲਦੀ ਉੱਠੋ। ਐਨਰਜੀ ਟਿਕ ਇਨਸਾਨ ਹੁੰਦਾ ਪੂਰਾ। ਅਗਰ ਜੀਹਨੇ ਕੋਈ ਵੇਟ ਲਿਫਟਿੰਗ ਵਗੈਰਾ ਕਰਨੀ ਹੈ, ਏਦਾਂ ਦੀ ਚੀਜ਼। ਫ ਸਵੇਰੇ-ਸਵੇਰੇ ਕਰਕੇ ਚਲੇ ਜਾ, ਫਿਰ ਪੂਰਾ ਦਿਨ ਓਨੂੰ ਜਿਵੇਂ ਥੋੜ੍ਹਾ ਟਾਈਮ ਰਹੇਗਾ ਕਿ ਡਰ ਰਹੇਗਾ, ਫੇਰ ਓਸ ਤੋਂ ਬਾਦ ਓਨੂੰ ਐਨਰਜੈਟਿਕ ਫੀਲ ਹੋਣਾ ਸ਼ੁਰੂ ਹੋ ਜਾਏਗਾ ਥੋੜੇ ਦਿਨ।
ਸਵੇ ਸਭ ਤੋਂ ਬੈਸੇਟ ਏ, ਸਵੇਰੇ ਉੱਠ ਉੱਠ ਕੇ ਓ ਆਪਣੀ ਰੂਟੀਨ ਚ ਵਧੀਆ ਐਕਸਰਸਾਈਜ਼ ਫਿਟਨੈਸ ਵਗੈਰਾ ਕਰ ਰਿਹਾ ਏ। ਅੱਛਾ, ਬਾਥ ਵਗੈਰਾ ਲੈ ਰਿਹਾ ਏ, ਫੇਰ ਉਸ ਤੋਂ ਬਾਅਦ ਉਹ ਇੰਨਾ ਐਕਟਿਵ ਹੋ ਜਾਏਗਾ। ਪੂਰਾ ਦਿਨ ਹੁੰਦਾ ਆ ਨਾ, ਏਨਾ ਅੱਛਾ ਜਾਏਗਾ। ਬਹੁਤ ਪੂਰੇ ਦਿਨ ਓ ਬਿਲਕੁਲ ਐਕਟਿਵ ਰਹੇਗਾ। ਓ ਆਪਣੇ ਔਫਿਸ 'ਚ ਜਾ ਰਹੇ ਆ ਕੋਈ ਕਿਧਰੇ ਵੀ ਜੋਬ ਕਰ ਰਿਹਾ ਉੱਥੇ ਐਕਟਿਵ ਰਹੇਗਾ। ਮਤਲਬ, ਮਾਈੰਡ ਬੋਤ ਜਲਦੀ, ਬੋਤ ਜਲਦੀ, ਬੋਤ ਜਲਦੀ ਕੰਮ ਕਰੇਗਾ।
ਹੂੰ, ਹੋਰ ਅੱਜ ਕਲ ਖਾਸ ਕਰ ਜੇਹੜੇ ਆਫਿਸ ਚ ਕੰਮ ਕਰਦੇ, ਓਹਨਾਂ ਨੂੰ ਬੋਤ ਲੋੜ ਹੈ, ਕਿਉਂਕਿ ਪੂਰੇ ਦਿਨ ਦੀ ਓਨਾਂ ਦੀ ਹੁੰਦੀ ਹੈ ਸੀਟਿੰਗ। ਸਿਟਿੰਗ ਵੀ ਜਵਾਬ ਨਾਲ ਕਿ ਬਹੁਤ ਚੀਜ਼ਾਂ ਬਣ ਜਾਂਦੀਆਂ, ਜਿੱਦਾਂ ਬੈਕ ਪ੍ਰੋਬਲਮਸ ਵੀ ਸਟਾਰਟ ਹੋ ਜਾਂਦੀਆਂ। ਫੈਟ ਗੇਨਿੰਗ ਵੀ ਸਟਾਰਟ ਹੋ ਜਾਂਦੀ ਹੈ, ਏਹ ਸਭ ਚੀਜ਼ਾਂ ਨੇ ਓਦੇ ਅੰਦਰ ਬਹੁਤ ਤੇ ਓਨੂੰ ਕੰਟਰੋਲ ਕਰ ਦਿੰਦੀ ਹੈ, ਥੋੜਾ ਕਿਉਂਕਿ ਘਟਾਣ ਲਈ ਤਾਂ ਬੋਤ ਜ਼ਿਆਦਾ ਮੇਹਨਤ ਲੱਗਦੀ ਹੈ। ਪਰ ਓਨੂੰ ਕੈਹ ਸਕਦੇ ਹਾਂ ਕਿ ਅਸੀਂ ਥੋੜ੍ਹਾ ਜਿਹਾ, ਓ ਘੱਟ ਕਰ ਦਿੰਦੇ ਓਸ ਚੀਜ਼ ਨੂੰ।